ਸਤਿ ਸ਼੍ਰੀ ਅਕਾਲ
ਕਾਲ, ਹੋਰ ਮੈਂ ਫੋਨ ਕਰ ਰਹੀ ਸੀ ਬਸ ਹੁਣ ਨੈਟਵਰਕ ਇਸ਼ੂ ਪਤਾ ਨਹੀਂ ਆ ਰਹੇ ਸੀ ਮੈਂ ਕਿਹਾ ਮਿਲਾਵਾ ਤੁਹਾਨੂੰ ਫੋਨ ਮੇਰਾ ਨਾਮ
ਮੈਂ ਨਹੀਂ ਕੀਤਾ ਸੀ ਹੁਣ ਤੁਸੀਂ ਤੁਹਾਨੂੰ ਫੋਨ ਤੁਸੀਂ ਉਠਾਇਆ ਨਹੀਂ
ਹਾਂ। ਔਰ, ਇਹ ਉਹ ਪਤਾ ਨਹੀਂ ਕਿ ਉਹ ਸ਼ਾਇਦ ਪਤਾ ਨਹੀਂ ਵਾਈਫਾਈ ਲਗੀ ਸੀ ਜਾਂ ਨੈਟ ਚਲਾ ਗਿਆ ਸੀ ਮੇਰਾ ਤੇ ਮੈਂ ਕਿਹਾ ਪੰਜ ਕੁ ਮਿੰਟ ਬਾਅਦ ਹੀ ਕਰਾ ਮੈਂ ਤੁਹਾਨੂੰ ਫੋਨ ਗਾਲ ਹੀ ਨਹੀਂ ਹੋਣੀ ਫਿਰ ਸਹੀ ਤਰਾਂ ਸਾਡੀ
ਹਾਂਜੀ, ਹਾਂਜੀ ਹੋ ਦੱਸੋ ਡਿਨਰ ਕਰ ਲਿਆ ਤੁਸੀ
ਹਾਂਜੀ, ਇੱਥੇ ਕਾਫੀ ਲੇਟ ਹੋ ਗਿਆ ਸੀ ਡਿਨਰ ਤੋਂ ਐਕਚੁਲੀ ਚ ਨਾ ਉਹ ਗਰਮੀ ਬੜੀ ਪੈਂਦੀ ਪਈ ਤੇ ਸਬਜ਼ੀਆਂ ਲੈਣ ਜਾਣ ਤੇ ਦਾ ਆਲਾ ਸਾਂਦਾ ਪਿਆ ਸੀ ਤੇ ਫੇਰ ਉਹ ਫਿਰ ਮੈਂ ਕਿਹਾ ਫੇਿਰ ਮੰਮੀ ਨੂੰ ਮੈਂ ਕਿਹਾ ਇੱਕ ਕੰਮ ਕਰੋ ਤੁਸੀਂ ਹੁਣ ਸ਼ਾਮ ਨੂੰ ਦੁੱਧ ਲੈਣ ਚੱਲਿਓ ਨਾਲ ਹੀ ਪਨੀਰ ਹੀ ਲੈ ਆਓ ਤੇ ਬਸ ਉਹੀ ਖਾ ਲਵਾਂਗੇ ਸਰਾਰਤੀ ਤੇ ਬੜਾ ਸੋਚ- ਸਮਝ ਨੀ ਆਉਂਦੀ। ਬੱਚੇ ਨਾ ਇੱਕ ਤੇ ਹਰੀ ਸਬਜ਼ੀਆਂ ਨੀ ਖਾਂਦੇ।
ਅੱਛਾ।
ਹਾਂ, ਔਹੀ ਟੀਡੇ ਲੇਲੋ, ਤੋਰੀਆਂ ਲੈਲੋ। ਫੇਰ ਆਪਨ ਬਸ ਭਿੰਡੀ ਤੇ ਖਵਾ ਲੋੋ ਭਿੰਡੀ ਤੇ ਖਾ ਲੈਣਗੇ। ਭਿਂਡੀ ਤੇ ਮੇਰੀ ਕੁੜੀ ਦੀ ਫੇਵਰੇਟ ਹੈ। ਤੇਰੇ ਲਈ ਕਿਨੇ ਹੀ ਤੋਰੀਆਂ ਵ ਵਗੈਰਾ ਹਰੀ ਸਬਜ਼ੀਆਂ ਜੋ ਮਰਜ਼ੀ ਲੈ ਲਓ ਇਹਨਾਂ ਨੇ
ਇਹ ਤੇ ਹੈ, ਤੇ ਨਾਲੇ ਗਰਮੀੀਆਂ ਵਸਤੇ ਆਉਂਦੀਆਂ ਵੀ ਆਈ ਨੇ ਤੋਰੀ, ਟਿੰਡੇ
ਹਾਂ ਉਹੀ। ਆਹ ਤੇ ਮੇਰੀ ਇੱਕ ਸਹੇਲੀ ਹੈਗੀ ਸੀ। ਤੇ, ਉਹ ਦੱਸ ਰਹੀ ਸੀ। ਕਹਿੰਦੀ, ਅਸੀਂ ਤੇ ਕੱਚੀ ਅੰਬੀ ਦੀ ਬਣਾਉਂਦੇ ਆ ਸਬਜ਼ੀ ਮੈਂ ਕਿਹਾ, ਹੈਂ ਕੱਚੀ ਅੰਬੀ ਦੀ ਕਹਿੰਦੀ, ਬੜੀ ਸਵਾਦ ਬਣਦੀ ਹੈ ਮੈਂ ਮੈ ਕਿਆ, ਚਲ ਕੋਈ ਨੀ ਬਣਾ ਦੇਖਾਂਗੀ, ਆ ਤੇ ਫੇਿਰ ਮੈਂ ਬਣਾਈ ਸੀ। ਪਿਛਲੀ, ਪਿਛਲੇ ਹਫ਼ ਤੇ ਸਹੀ ਬਣਾਏ ਸੀ ਤੇ ਬੱਚੇ ਕਹਿੰਦੇ ਪਏ ਸੀ, ਅੱਜ ਕੇ ਉਹੀ ਬਣਾਓ ਮੈਂ ਕਿਹਾ
ਖੱਟੀ-ਖੱਟੀ, ਸਵਾਦ ਲੱਗਦੇ ਹੋਏ ਨਾ।
ਹਾਂ ਪਰ ਮੈਨੂੰ ਲੈਣ ਜਾਣਾ ਪੈਣਾ ਸੀ, ਤੇ ਮੈਂ ਕਿਹਾ ਔਡਰ ਕਰਦਾ ਜਾਂ ਘਰ ਦੇ ਜਾਣਗੇ। ਤੇ ਆਈ ਨੀ ਘਾਰ। ਉਹਦੇ ਚੱਕਰ ਚ ਫਿਰ ਰੋਟੀ ਬੜੀ ਡੀਲੇ ਹੋ ਗਈ, ਹਾਂਜੀ।
ਉਹ- ਹੋ ਉਸ ਦਿਨ ਐਵੇਂ ਮੇਰੇ ਨਾਲ ਹੋਇਆ ਸੀ। ਮੈਨੂੰ ਮੰਗਾਣਾ ਸੀ ਸਰਸੋ ਦਾ ਤੇਲ ਤੇ ਮੈਂ ਆਰਡਰ ਕੀਤੀ ਹਾਂ, ਉਧਰੋਂ ਦੀ ਔਨਲਾਈਨ ਐ ਐਪਲੀਕੇਸ਼ਨ ਤੋਂ, ਸਟੋਰੇਜ ਮਿਲਿਆ, ਲਿਖਿਆ ਸੀ ਕਿ ਤੁਸੀਂ ਤੁਸੀਂ ਔਡਰ ਕਰੋ, ਤੇ ਸੌ ਇਹ ਤਿਨ ਸੌ ਰੁਪਏ ਦਾ। ਦੋ ਸੌ ਨੀਨਯਨਵੇਂ ਦਾ, ਤੇ ਤੁਹਾਨੂੰ ਸੌ ਰੁਪਏ ਲੈਸ ਹੋ ਜਾਨ ਚਣਗੇ, ਤੇ ਮੈਂ ਕੀ ਕੀਤਾ ਮੈਂ ਬੜਾ ਸਾਰਾ, ਸਮਾਨ ਔਡਰ ਕਰਤਾ, ਨਾਲ ਸਰਸੋਂ ਦਾ ਤੇਲ ਵੀ ਡਾਲ, ਤੋਰ ਅੰਦਰ, ਤੇ ਸਰਸ ਤੇਲ ਡਾਲ ਤਾ, ਮੈਂ। ਔਡਰ ਹੀ ਉਹਨੇ ਕੀਤਾ ਸੀ ਫਿਰ ਲਿਖਿਆ ਸੀ ਸਰਸੋਂ ਦੇ ਤੇਲ ਤੇ ਤੁਹਾਨੂੰ ਔਫਰ ਨਹੀਂ ਮਿਲੇਗਾ, ਮਤਲਬ ਓਇਲ ਤੇ ਬ ਡਰ ਤੇ, ਕੀਠੀ ਤੇ, ਅਹ ਹਾਂ, ਹਾਂ ਉਹਦੇ ਤੇ ਔਡਰ ਨਹੀਂ ਮਿਲੇਗਾ ਤੁਸੀਂ ਕੁਛ ਹੋਰ ਔਡਰ ਕਰ ਲਓ, ਤੇ ਮੈਂ ਕੀ ਕੀਤਾ ਮੈਂ ਨਾਲ ਚਾਰ ਪੰਜ ਸਮਾਨ ਹੋਰ ਕਰ ਤੇ ਮੈਂ ਬਿਸਕੁਟ ਕਰਤਾ ਚੌਕਲੇਟ ਕਰਤਾ, ਕੋਲ ਡਰਿੰਕ ਕਰਤੀਆਂ ਦਹੀਂ ਕਰਤਾ ਸਾਰਾ ਸਮਾਨ ਕਰਤਾ, ਨਾਲ ਘਿਓ ਐ ਵੀ ਕਰਤਾ ਤੇਲ, ਤੇ ਕੀ ਹੋਇਆ ਮੇਰਾ ਬਿੱਲ ਬਣ ਗਿਆ ਛੇ ਸੌ ਸੁਰਮੇ ਦਾ, ਮੈ ਕਿਹਾ ਚੱਲ ਕੋਈ ਨਹੀਂ ਮੈਂ ਇਕ ਹੀ ਬਾਰ, ਮੰਗਵਾਉਣਾ ਸਮਾਨ ਮ ਇਕੱਠਾ ਮੰਗ ਬਾਈ, ਲੈਂਦੇ ਹ ਬਜ਼ਾਰ ਕੀ ਜਾਣਾ ਤੇ ਕੀ ਹੋਇਆ ਭਾਈ ਘਰ ਦੇ ਨ ਆਇਆ ਉਹ ਸੋਰਸੋ ਦਾ ਤੇਲ ਹੀ ਨਹੀਂ ਆਇਆ ਕਹਿੰਦੇ ਸਰਸੋ ਦਾ ਤੇਲ ਹੀ ਖਤਮ ਹੋ ਗਿਆ ਹੈ।
ਹਾਏ ਹਾਏ ਲਓ ਜਿਹੜੀ ਚੀਜ਼ ਵਿੱਚ ਸਾਰਾ ਸਮਾਨ ਮੰਗਵਾਇਆ, ਅੱਛਾ,
ਉਹ ਤੇਲ ਹੀ ਨੀ ਆਇਆ ਉਹੀ ਤੇ ਤੇਲ ਹੀ ਨੀ ਆਇਆ। ਸਾਡੇ ਨੂੰ ਇਨਾ ਹਾਸਾ ਆਇਆ ਨਾ,
ਔ ਐਈ ਕਰਦੇ ਨੇ ਜਦ ਸਮਾਨ ਨਹੀਂ ਹ ਹੈਗਾ ਨਾ ਤੁਸੀਂ ਔਥੇ ਸ਼ੋਅ ਕਰਦੋ ਕਿ ਬਈ ਚਲੋ ਆਊਟ ਔਫ ਸਟੋਕ ਹੈਗਾ ਜਾਂ ਕੁਛ ਹੈਗਾ। ਤੇ ਅਸੀਂ ਔਹੀ। ਬਸ ਮੈਂ ਅੰਬੀ ਦੇ ਚੱਕਰ ਚ ਬੈਠੀ ਰਹੀ ਤੇ ਹੋਈ ਨਹੀਂ ਸਗੋਂ ਫੇਰ ਲੇਟ ਹੋ ਗਿਆ ਸਾਰਾ ਸਮਾਨ ਮੈ ਕਿਆ ਚਲੋ ਕੋਈ ਨੀ ਫੇਰ ਹੁਣ ਅੱਜ ਪਨੀਰ ਖਾਲੋ।
ਨਹੀਂ ਸਵਾਦ ਬਣਦਾ ਪਨੀਰ ਤੁਸੀਂ ਤੇ ਉਹ ਪਾ ਕੇ ਬਣਾਔ ਨਾ ਸ਼ਿਮਲਾ ਮਿਰਚ ਵਗੈਰਾ।
ਅੱਛਾ ਔ ਮੇਨ ਸਾਰਾ ਗੱਲ ਹੀ ਹੋਈ ਹੈ ਹਰੀ ਸ ਸਬਜ਼ੀਆਂ ਦੀਆਂ ਸ਼ਿਮਲਾ ਮਿਰਚ ਖਾਂਦੇ ਨੇ।
ਨਹੀਂ ਤੁਸੀਂ ਵੈਸੇ ਨਾ ਡਾਲੋ ਨਾ ਬਰੀਕ ਬਰੀਕ ਕੱਟ ਕੇ ਪਾ ਦੋ ਬਿਲਕੁਲ ਬਰੀਕ ਬਰੀਕ ਕੱਟ ਕੇ ਪਾ ਦੋ ਬਸ ਫਲੇਵਰ ਆਏ। ਸ਼ਿਮਲਾ ਮਿਰਚ ਤੇ ਖੈਰ ਕੋਈ ਵੀ ਨਹੀਂ ਖਾਂਦਾ ਬਸ ਉਹ ਸ਼ਿਮਲਾ ਮਿਰਚ ਵੀ ਅਹ ਕੀ ਕਹਿੰਦੇ ਆ ਉਹਦੇ ਲਈ ਫਲੇਵਰ ਲਈ ਯੂਜ ਹੁੰਦੀ ਹੈ। ਕੀ ਫਲੇਵਰ ਆ ਜਾਏ ਬਸ ਬਰੀਕ ਬਰੀਕ ਕੱਟ ਕੇ ਪਾ ਦੋ ਸ਼ਿਮਲਾ ਮਿਰਚ। ਬੜੀ ਸਵਾਦ ਲੱਗਦੀ ਹੈ।
ਹਾਂ ਉਹੀ ਨਾ ਮੇਨ ਉਹ ਤੇ ਚਲੋ ਬੱਚੇ ਤੇ ਛੱਡੋ ਸ਼ਿਮਲਾ ਮਿਰਚ ਤ ਏਰੇ ਪਾਪਾ ਨੂੰ ਵੀ ਨੀ ਪਸੰਦ ਫੇਿਰ ਮੈਂ ਤੇ ਘੱਟ ਹੀ ਬਣਾਦੀ ਆ ਸ਼ਿਮਲਾ ਮਿਰਚ। ਖੈਰ ਸਮਾਨ ਚ ਕਿਉਂਕਿ ਸ਼ਿਮਲਾ ਮਿਰਚ ਦੇ ਵਿੱਚ ਆਲੂ ਭਰ ਕੇ ਬਣਾਓ ਬੜੇ ਸਵਾਦ ਬਣਦੇ ਨੇ।
ਹਾਂ, ਖੈਰ ਉਹ ਮੈਨੂੰ ਨੀ ਪਸੰਦ ਆਲੂ ਬਣਕੇ
ਅੱਛਾ, ਅੱਛਾ, ਅੱਛਾ, ਔਰ ਇਹਨੀ ਮੇਰੇ ਤੇ ਇੱਕ ਫਰੈਂਡ ਨੇ ਬਣਾਈ ਸੀ ਪਤਾ ਨੀ ਵੇ ਸਣ ਲਸਣ ਅਤੇ ਆਲੂ ਦੀ ਸਟਫਿੰਗ ਬੜੀ ਅਜੀਬ ਜੀ ਬੜੀ ਸਵਾਦ ਸਟਫਿੰਗ ਭਰੀ ਹੋਈ ਸੀ। ਤੇ ਬੜੀ ਅੱਛੀ ਲੱਗ ਰਹੀ ਸੀ। ਹਾਂ। ਖਾਣ ਚ ਵੀ ਟੇਸਟ ਅਲਗ ਆ ਰਿਹਾ ਸੀ। ਤੇ ਬਸ ਇੱਕ ਹਰੀ ਸਬਜ਼ੀ ਚ ਭਿੰਡੀਆਂ ਲੇਲੋ। ਜਾਂ ਫੇਿਰ ਉਹ ਇੱਕ ਵੇਸਨ ਦੀ ਨੀ ਹੁੰਦੀ ਫਲੀਆਂ ਵਾਲੀ।
ਹਾਂ।
ਹਾਂ, ਔ ਥੋੜ੍ਹੀ ਸੀ ਮਤਲਬ ਕਿ ਔ ਆ ਵੇਸਣ ਨੂੰ ਭੁੰਨ ਲੋ ਤੇ ਫਲੀਆਂ ਉਬਾਲ ਕੇ ਉਹ ਮਿਕਸ ਕਰ ਕੇ ਪਾਾਲੋ ਪੂੜਾ ਜਿਹਾ ਬਣਾ ਕਿ ਤੇ ਉਸ ਵਿੱਚ ਲਸਣ ਪੈਂਦਾ ਹੈ ਨਾ ਤੇ ਫੇਿਰ ਉਹ ਜ਼ਿਆਦਾ ਉਹ ਸਵਾਦ ਲੱਗਦੀ ਹੈ
ਹਾਂਜੀ ਇਹ ਤੇ ਹੈ ਬਾਕੀ ਕਹਿੰਦੇ ਆ ਹਾਂ ਉਹ ਤੇ ਸਵਾਦ ਹੀ ਲੱਗਦੀ ਹੈ
ਹਾਂ ਤੇ ਅਸੀਂ ਤਾਂ ਬਸ ਇਹੀ ਜਿੱਦਾਂ ਕਿ ਸੁੱਕੀ ਸਬਜ਼ੀ ਹੋ ਜਾਂਦੀ ਹੈ ਤੇ ਨਾਲ ਬਣਾਉਂਦੇ ਹੈ ਅਸੀਂ ਛਾਸ ਛਾਸ ਬਿਨਾਂ ਤੇ ਸਾਨੂੰ ਸਾਡੀ ਰੋਟੀ ਅਧੂਰੀ ਰਹਿ ਜਾਂਦੀ ਹੈ
ਹਾਂ ਮੈਨੂੰ ਵੀ ਸਵਾਦ ਲੱਗਦੀ ਹੈ
ਜੀ ਔਈ ਨਾ ਗਰਮੀ ਚ ਫਿਰ ਨਾ ਸੁੱਕੀ ਸਬਜ਼ੀ ਨਈ ਖਾਧੀ ਜਾਂਦ
ਔਹੀ ਤੇ ਮੈਨੂੰ ਅ ਮੈਂ ਆਫ਼ਿਸ ਜਾਂਦੀ ਆ ਨਾ ਤੇ ਮੈਂ ਆਫ਼ਿਸ ਤੋਂ ਮੈਂ ਕਰ ਘਰੋਂ ਦੀ ਤੇ ਲਜਾਂਦੀ ਨੀ ਐ ਸ਼ਾਜ਼। ਮੈਨੂੰ ਇਹ ਡਰ ਰਹਿੰਦੈ ਕਿ ਔ ਖ਼ਰਾਬ ਨਾ ਹੋ ਜਾਏ। ਫੇਰ ਮੈਂ ਸੋਚਿਆ ਹਾਂ ਔਈ ਨਾ ਫਿੱਟ ਨਾ ਹੋ ਜਾਏ ਯਾਂ ਖੱਟੀ ਨਾ ਹੋ ਜਾਏ ਫੇਰ ਮੈਂ ਸੋਚਿ ਕੱਲ ਇੱਕ ਬੋਟਲ ਖਰੀਦਾ ਦਾਂਗੀ ਛੋਟੀ ਵਾਲੀ ਇਸਟੀਲ ਦੀ। ਜਿਰੇ ਚ ਅੰਦਰ ਪਾਓ ਸਮਾਨ ਤੇ ਔ ਇੱਕੋ ਜਿਆ ਰਹਿੰਦਾ ਏ, ਚੌਵੀ ਘੰਟੇ ਲੀਏ। ਹੈਨਾ ਜੋ ਵੈਕ ਕਯੁਮ ਵਾਲੀ ਜੋ ਆਂਦੀ ਐ ਬੋ
ਅੱਛਾ ਦੱਸਣਾ, ਮੈਨੂੰ ਵੀ ਦੱਸਣਾ
ਮੈਂ ਸੋਚਿਐ ਕਿ ਮੈਂ ਔ ਬੋਟਲ ਮੰਗਵਾ ਲਾ ਔਰ ਛੋਟ ਵੀ ਵਾਲੀ ਟੰਬਲਰ ਵਾਲਾ ਬੋਤਲ ਮੰਗਵਾ ਲ਼ਾ। ਤੇ ਉਹਦੇ ਅੰਦਰ ਨਾ ਪਾਣੀ ਵੀ ਤੇ ਔਰ ਔ ਛਾਸ ਵਗੈਰਾ ਕੁਛ ਵੀ ਲਜਾਓ ਠੰਡਾ ਰਏ।
ਠੀਕ ਕੋਈ ਨੀ ਤੁਸੀਂ ਫਿਰ ਇੱਕ ਕੰਮ ਕਰੋ ਮੰਗਵਾਓ ਤੇ ਮੈਨੂੰ ਵੀ ਦੱਸ ਨਾ ਬਈ ਕੀ ਰਿਜਲਟ ਰਹਿੰਦਾ ਤੇ ਮੈਂ ਵੀ ਫੇਰ ਨਾ ਮੰਗਵਾ ਲਾਂਗੀ ਕਿਉਂਕਿ ਸਾਨੂੰ ਨਾ ਥੋੜੀ ਜੀ ਟਰੈਵਲਿੰਗ ਵਗੈਰਾ ਜਿੱਦਾਂ ਕਰਨੀ ਪੈਂਦੀ ਏ ਨਾ ਤੇ ਫੇਰ ਅਸੀਂ ਕੀ ਏ ਅ ਵਿੱਚ ਸਮਾਨ ਲੈ ਕੇ ਪਾ ਕੇ ਲੈ ਗਏ
ਹਾਂ ਇਹ ਤਾਂ ਹੈ ਬਾਕੀ ਮੇਰੀ ਮੰਮੀ ਕੋਲ ਵੀ ਹੈ ਨਾ ਮੈਂ ਆਪਣੀ ਮੰਮੀ ਨੂੰ ਪੈਲੇ ਬੋਟਲ ਲੈ ਕਰ ਦਿੱਤੀ ਸੀ ਵੱਡੀ, ਸੈਲੋ ਦੀ। ਇੱਕ ਲੀਟਰ ਵਾਲੀ ਤੇ ਔਰੇ ਅੰਦਰ ਕੀ ਹੁੰਦੈ ਔਰੇ ਅੰਦਰ ਪਾਣੀ ਇਕਦਮ ਐਸਾ ਈ ਰਹਿੰਦੈ ਜੈਸੇ ਤੁਆਡਾ ਪਾਣੀ ਔ।
ਹਾਂਜੀ।
ਉਹਨੂੰ ਇਹ ਸੋਚੋ ਮੰਮੀ ਮੇਰੇ ਇੱਥੇ ਆਏ ਸੀ ਨਾ ਜਦੋਂ ਮੇਰੇ ਕੋਲ ਤੇ ਉਹ ਪਾਣੀ ਪਿਛਲੇ ਸਾਲ ਜਦ ਆਏ ਸੀ ਤੇ ਤਦੋਂ ਬਰਫ਼ ਭਰ ਕੇ ਲਿਆਏ ਸੀ ਘਰੋਂ ਦੀ ਤੇ ਇਹ ਸੋਚੋ ਅਗਲੇ ਦਿਨ ਔਕੁ ਬਰਫ਼ ਐਜ਼ ਇਟ ਇਜ਼ ਰਈ ਸੀ ਔ ਬੋਟ
ਅੱਛਾ!
ਹਾਂ! ਗੋਲਡਨ ਕਲਰ ਦੀ ਸੈਲੋ ਦੀ ਬੋਟਲ ਹੈ ਵੈਕਊਮ ਵਾਲੀ ਮੈਂ ਹੁਣੇ ਵੀ ਮੰਮੀ ਨੂੰ ਲੈ ਕਰ ਦਿੱ ਸੀ ਗਿਫਟ ਕੀਤੀ ਸੀ ਮੰਮ ਮੰਮੀ ਨੂੰ ਬੋਟਲ ਦੀ ਮੰਮੀ ਕਹਿੰਦੇ ਪਏ ਸੀ ਮੈਨੂੰ ਬੋਟਲ ਚਾਹੀਦੀ ਹੈ ਤੇ ਮੈਂ ਬੋਟਲ ਲੈਤੀ ਸੀ ਤੇ ਛੋਟੀ ਵਾਲੀ ਬੋਟਲ ਐ ਜੋ ਪਰਸ ਚ ਵੀ ਆ ਕਾਫੀ ਅੱਛਾ ਪ੍ਰਿੰਟ ਹੋਐਦੈ ਉਹਦੇ ਉਹ ਵੀ ਐਸੀ ਬੋਟਲ ਹੈ ਕਿ ਤੁਹਾਡਾ ਸਮਾਨ ਗਰਮ ਰਹੇਗਾ ਬਹੁਤ ਜਾਦਾ, ਹਾਂ! ਮੰਮੀ ਉਰਾਂ ਦਾ ਚਾਹ ਵਗੈਰਾ ਲੇ ਆਂਦੇ ਨੇ।
ਠੀਕ ਏ, ਹਾਂ ਨੀ ਸਹੀ ਹੈ ਕਿਉਂਕਿ ਮੈਂ ਵੀ ਇਹ ਜਿੱਦਾਂ ਕਿ ਇਹਨਾਂ ਦੇ ਪਾਪਾ ਕਈ ਟਰੈਵਲਿੰਗ ਵਗੈਰਾ ਜਾਂਦੇ ਨੇ ਨਾ ਤੇ ਉਹ ਕਿ ਸਵੇਰੇ ਜਾ ਕੇ ਰਾਤੀ ਆਂਦੇ ਨੇ ਤੇ ਵੀ ਚ ਮਤਲਬ ਕਿ ੳ ਕਈ ਵਾਰ ਤੇ ਆਲਸ ਕਰ ਜਾਂਦੇ ਨੇ ਨਹੀਂ ਲੈਂਦੇ ਸਮਾਨ ਤੇ ਮੈਂ ਕਿਹਾ ਜਿੱਦਾਂ ਕਿ ਛਾਸ ਹੋ ਗਈ ਠੰਡੀ, ਚਾਹ ਵਗੈਰਾ ਹੋ ਗਈ, ਕੁੱਛ ਪਾਾਰ ਕੇ ਦੇਤਾ ਨਾਲੇ ਤੇ ਥੋੜਾ ਮਤਲਬ ਕੰਮ ਕਰਦੇ ਹੋਏ ਤੇ ਵਿੱਚ ਮਤਲਬ ਕਿ ਖਾ ਪੀ ਲਿਆ
ਕਿਸੇ ਬੋਟਲ ਗਿਫਟ ਤੇ ਉਹ ਵੀ ਐਸੀ ਸੀ। ਮੈਂ ਇਸ ਕਰਕੇ ਬੋਟਲ ਗਿਫ਼ਟ ਕੀਤੀ ਸੀ ਮੈਂ ਕਿਹਾ ਟਰੈਵਲਿੰਗ ਵਗੈਰਾ ਚ ਨਾ ਉਹਨਾਂ ਦੇ ਕੰਮ ਆ ਜਾਏਗੀ ਉਹ ਕਰਦੇ ਨੇ ਤੇ ਮੈਂ ਕਿਹਾ ਉਹਦੇ ਅੰਦਰ ਪਾਣੀ ਠੰਡਾ ਰਹੇਗਾ ਯਾਂ ਫਿਰ ਤੁਸੀਂ ਗਰਮੀਆਂ ਚ ਰੂਹਫ ਕੇ ਲੈ ਜਾਓ, ਟੈੰਗ ਬਣਾ ਕੇ ਲੈ ਜਾਓ, ਮਨ ਕਰ ਹੀ ਜਾਂਦਾ ਪੀਣ ਦਾ!
ਅਰੇ ਨਹੀਂ ਉਹੀ ਨਾ ਸਗੋਂ ਉਹੀ ਨਾ ਕੰਮ ਮੈਂ ਈ ਮੈਂ ਵੀ ਇਹੀ ਕਹਿ ਰਹੀ ਹਾਂ ਮੈਂ ਕਿਹਾ ਹੁਣ ਕੰਮ ਕਰਦੇ ਨੇ ਨਾ ਤੇ ਤਾਂ ਕਹਿੰਦੇ ਨੇ, ਕੇ ਪਾਣੀ ਵਗੈਰਾ ਮਤਲਬ ਲੈ ਕੇ ਜਾਂਦੇ ਨੇ ਨੋਰਮਲ ਬੋਟਲ
ਹਾਂ ਮੈਂ ਤੁਹਾਨੂੰ ਨਾ ਇੱਕ ਚੀਜ਼ ਹੋਰ ਦੱਸਾਂਗੀ ਇੱਕ ਹੁੰਦੀ ਆ ਕੋਲਡ ਕੋਫ ਆਂਦੀ ਹੈ ਉਹ ਨਾ ਪਾਣੀ ਚ ਵੀ ਬਣ ਜਾਂਦੀ ਹੈ ਉਹ ਹੈਨਾ ਨੈਸਕੈਫੇ ਦੀ ਹੁੰਦੀ ਹਾਂ ਪਾਣੀ ਚ ਬਣ ਜਾਂਦੀ ਹੈ ਕੋਲਡ ਕੌਫੀ ਹੋਰ ਅੰਦਰ ਕੀ ਹੁੰਦਾ, ਕੌਫੀ ਹੁੰਦੀ ਹੈ ਨੈਸਕੈਫੇ ਦੀ ਕੋਫੀ ਫ੍ਰੀ ਆਂਦੀ ਐ ਪ੍ਰੈ ਏ ਨਾਮ ਹੈ ਉਹਦਾ, ਤੇ ਉਹ ਇੱਕ ਪਾਊਚ ਮਿਲਦਾ ਹੈ ਮੈਂ ਤੇ ਪੂਰਾ ਇੱਕ ਵੱਡਾ ਵਾਲਾ ਪਾਊਚ ਮੰਗਵਾ ਲੈਂਦੀ ਹਾਂ ਅੰਦਰ ਪੰਜ ਛੇ ਪੈਕੇਟ ਹੁੰਦੇ ਨੇ ਤੇ ਤੁਹਾਨੂੰ ਕੀ ਕਰਨਾ ਇੱਕ ਪਾਊਚ ਕੁਛ ਲੈਨਾ ਏ ਪਾਊਚ ਨੂੰ ਇੱਕ ਬੋਟਲ ਦੇ ਅੰਦਰ ਡਾਲੋ ਛੋਟੇ ਸੇ ਟੰਬਲਰ ਦੇ ਅੰਦਰ ਔਰ ਇਕ ਗਲਾਸ ਪਾਣੀ ਪਾ ਦੋ ਔਰ ਉਹਨੂੰ ਸ਼ੇਕ ਕਰ ਲੋ ਸ਼ੇਕ ਕਰਕੇ ਪੀ ਲਓ ਬਸ ਐਸਾ ਔਦੇ ਅੰਦਰ ਨਾ ਕੌਫੀ ਬਹੁਤ ਬਹੁਤ ਸਵਾਦ ਮਤਲਬ ਉਹ ਥੋੜੀ ਨੋਰਮਲ ਕਾਫੀ ਤੋਂ ਵੀ ਅੱਛੀ ਬਣਦੀ ਹੈ
ਅੱਛਾ ਤੇ ਕੋਈ ਨੀ ਗਾਹਕ ਕੀ ਕੀ ਹੈ ਇਹਨਾਂ ਦੇ ਬਸ ਇਹੀ ਮੈਂ ਕਿਹਾ ਇਹਨਾਂ ਦੇ ਪਾਪਾ ਨਾ ਬਸ ਇਹੀ ਕਹਿੰਦੇ ਨੇ ਵੀ ਭੂਖ ਲੱਗਦੀ ਹੈ ਇਹਨਾਂ ਨੂੰ ਬਸ ਉਹੀ ਖਾਣ ਦਾ ਆਾਲਤ ਕਰ ਜਾਂਦੇ ਨੇ ਤੇ ਕੋਈ ਨੀ ਮੈਂ ਫੇਰ ਤੁਸੀਂ ਮੈਨੂੰ ਦੱਸਨਾ ਤੇ
ਤੁਹਾਡੇ ਲਈ ਮੰਗਵਾ ਕੇ ਰੱਖਾਂਗੇ ਤੁਸੀਂ ਆਣਾ ਹੈ ਨਾ ਅਗਲੇ ਮਹੀਨੇ ਤੇ ਮੈਂ ਲੈ ਕੇ ਰੱਖਾਂਗੀ। ਇਹ ਤਿੰਨ-ਚਾਰ ਚੀਜ਼ਾਂ ਤੇ ਤੁਸੀਂ
ਠੀਕ, ਠੀਕ ਏ ਹਾਂਜੀ ਕੋਈ ਨੀ ਤੁਸੀਂ ਨਾ ਮੈਨੂੰ ਇੱਕ ਕੰਮ ਕਰਨਾ ਨਾ ਬੋਟਲ, ਹੋਰ ਥੋੜਾ ਸਮਾਨ ਮੇਰਾ ਤੁਸੀਂ ਲਿਖੀ ਲਓ। ਇਹ ਮੈਨੂੰ ਮੰਗਵਾ ਕੇ ਰੱਖ ਦੇਣਾ ਫਿਰ ਜੋ ਵੀ ਹੋਗਾ ਨਾ ਉਹ ਮੈਂ ਤੁਹਾਨੂੰ ਕਰ ਦਾਂਗੀ। ਹੈ ਨਾ ਤੇ ਤੁਸੀਂ ਆ ਕੋਫੀ ਲਇ ਲਓ ਫੇਰ ਇਹ ਲਿਲੋ ਬੋਟਲ ਲਲੋ ਤੇ, ਨਹੀ ਹੈ ਹੋਰ ਤੁਸੀਂ ਮਤਲਬ ਕਿ ਇੱਦਾਂ ਹੀ ਕੁਛ ਅਗਰ ਹੋਰ ਸਹੀ ਲੱਗਦਾ ਨਾ, ਜਿੱਦਾਂ ਟਰੈਵਲਿੰਗ
ਹਾਂ ਹਾਂ, ਹੋਟ ਕੌਫੀ ਵੀ ਆਉਂਦੀ ਏ ਪਰ ਹੋਟ ਕੌਫੀ ਤੇ ਫੇਰ ਆਪਾਂ ਕਿੱਥੇ ਗਰਮੀਆਂ ਐ ਚ ਕੀ ਹਾਂ ਗਰਮ ਚਾਹੀਦਾ ਹੈ। ਹਾਂ, ਪਰ ਐਵੇਂ ਨਾ ਠੰਡਾ ਵਾਲਾ ਜੋ ਐਵੇ ਨਾ ਇਹ ਕਿਧਰੇ ਵੀ ਪਾਣੀ ਦੀ ਬੋਟਲ ਇਹ ਵੀ ਖਰੀਦ ਲੋ। ਔਰ ਉਹਨੂੰ ਆਪਣੇ ਗਲਾਸ
ਨਹੀਂ ਨਹੀਂ, ਉਹ ਤੇ ਦੇਖੋ ਨਾ ਤੁਸੀਂ ਬੋਟਲ ਜਿਹੜੀ ਕਹਿ ਰਹੇ ਹੋ ਨਾ ਉਸ ਚ ਹੀ ਮੈਂ ਇਹਨਾਂ ਨੂੰ ਠੰਡਾ ਪਾਣੀ ਭਰ ਦਾਂਗੀ। ਲਾਸਟ ਜਿ ਜਿੰਨਾ ਥੋੜਾ ਸਾ ਪਾਣੀ ਬਚੇਗਾ ਉਸ ਚੋਂ ਹੂ ਹਾਂ ਉਹ ਪਾ ਕੇ ਤੇ ਉਹਨੂੰ ਸ਼ੇਕ ਕਰਕੇ ਪੀ ਲੈਣਗੇ ਤੇ ਕੌਫੀ ਦੀ ਕੌਫੀ ਹੋ ਜਾਏਗੀ, ਨਾਲੇ ਉਹਨਾਂ ਦਾ ਪੇਟ ਵੀ ਭਰ ਜਾਏਗਾ ਥੋੜਾ ਸਾ
ਹਾਂ, ਇਹ ਰਹਿੰਦਾ ਨਾ ਕੌਫੀ ਚ ਕੌਫੀ ਹੈ। ਦੁੱਧ ਹੈ ਤੁਹਾਡੀ ਚੀਨੀ ਵਗੈਰਾ ਵੀ ਸਹੀ ਹੈ। ਜ਼ਿਆਦਾ ਵੀ ਚੀਨੀ ਨਹੀਂ ਹੈ। ਸਭ ਕੁਛ ਵਧੀਆ ਹੈ।
ਬਾਰੇ ਫੇਰ ਤੁਹਾਨੂੰ ਫੇਰ ਪੁੱਛਦੀ ਆ। ਹਨਾ ਹਾਂਜੀ ਠੀਕ ਹੈ। ਠੀਕ, ਓਕੇ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ।